ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਵਧਆ ਦੀ ਵਧੀਆ ਹੋਰ ਕੀ ਕਰ ਰਹੇ ਸੀ
ਹਮ ਬਸ ਉਹ ਮੁੰਡਾ ਆਇਆ ਸੀ। ਉਹਨੂੰ ਰੋਟੀ ਦੇਣ ਲੱਗੇ ਸੀ। ਹਾਂਜੀ ਹੋਰ ਦੱਸੋ ਤੁਸੀਂ। ਹਾਂਜੀ ਹਾਂਜੀ ਇਸ ਟਾਈਮ ਆਉਂਦਾ ਆ ਜਾਂਦਾ ਜਲਦੀ ਥੋੜ੍ਹਾ ਜਿ ਫਿਰ ਰੈਸਟ ਕਰਕੇ ਫਿਰ। ਤਾਂ ਰੋਟੀ ਖਾਂਦਾ।
ਹਾਂਜੀ ਚਲੋ।
ਹੋਰ ਦੱਸੋ।
ਵਧੀਆ ਜੀ ਵਧੀਆ ਤੁਸੀ ਕਰ ਤੁਸੀਂ ਕੀ ਕਰਦੇ ਹੋ? ਬਸ ਅਸੀਂ ਬੱਚੇ ਹੁਣ ਸੋਵਾਂਗੇ ਸੋਵਣ ਦਾ ਟੈਮ ਹੋ ਗਿਆ ਹੈ ਹਾਂਜੀ ਹਾਂਜੀ। ਬੱਚਿਆਂ ਨੂੰ ਕਹਿ ਰਹੀ ਹਾਂ ਮਗਾ ਸੋ ਜਾਓ ਤੁਸੀਂ ਕਹਿੰਦੇ ਨੇ ਅਸੀਂ ਉਹਨੇ ਫੋਨ ਕਰਕੇ ਸੋਵਾਂਗੇ ਅਸੀਂ ਮੈਂ ਕਿਹਾ ਤ ਚਲੋ ਕਹਿੰਦੇ ਤੁਸੀਂ ਕਰਲੋ ਪਹਿਲੇ ਗੱਲ ਫੇਰ ਆਪਾਂ ਕਰਾਂਗੇ ਮੈਂ ਕੋਈ ਨੀ ਤੁਸੀਂ ਕਰਲੋ ਫੇਰ ਅਸੀਂ ਕਰ ਲਵਗੇ
ਹਾਂਜੀ ਹਾਂਜੀ
ਬਾਲਾ ਨੇ ਮਿਲਾ ਦਿੱਤਾ ਫਰ ਕੇ ਕਰਲੋ ਤੁਸੀਂ ਗੱਲ ਚਲੋ ਕੋਈ ਨਾ ਹਾਂ ਬੱਚੇ ਖੁਸ਼ ਹੋਣੇ ਚਾਹੀਦੇ ਹਾਂਜੀ ਹਾਂਜੀ ਅੱਜ ਪਤਾ ਕੀ ਹੋਇਆ ਅਸੀਂ ਜ ਤੋ ਹੀ ਲੈਂਦੇ ਸੀ ਅੱਜ ਦੁੱਧ ਪਸੰ ਦਹਿੰਦੇ ਨ ਹੋ ਗਏ ਨੇ ਦੁੱਧ ਮਿਲਦਾ ਨੀ ਪਿਆ ਸੀ ਉਹਨਾਂ ਦੀ ਗਾਂ ਬਿਮਾਰ ਹੋ ਗਈ ਸੀ ਉਹ ਕਹਿੰਦੇ ਨੇ ਹਾਲਲੀ ਦੁਧ ਨੀ ਹੈਗਾ ਫੇਰ ਅਸੀਂ ਮੰਗਵਾ ਲੈਂਦੇ ਸੀ ਬਾਜ਼ਾਰੋਂ ਚਲੋ ਕੋਈ ਨੀ ਕੰਮ ਤਾਂ ਚੱਲਣਾ ਜਾਂ ਗਾਹ ਸਹੀ ਨੀ ਸੀ ਅੱਜ ਉਹਨਾਂ ਦੀ ਗਾਹ ਠੀਕ ਹੋਈ ਥੋੜ੍ਹੀ ਸੀ ਆਜ ਦਿੱਤਾ ਸੀ ਉਹਨਾਂ ਨੇ ਦੁੱਧ ਕਹਿੰਦੇ ਨੇ ਅੱਗੇ ਫੇਿਰ ਧੀਰੇ ਧੀਰੇ ਕਵਰ ਹੋ ੱ ਜੇਗਾਾਹ ਮ ਕਿਹਾ ਚਲੋ ਕੋਈ ਗੱਲ ਨਹੀਂ ਗਾਹ ਧੀਰੇ ਧੀਰੇ ਵੱਧ ਆਏਗੀ ਦੂਧ ਉਹ ਚਲੋ ਕੰਮ ਤਾਂ ਚੱਲਦਾ ਹੈਗਾ ਨਾ ਬਾਜ਼ਾਰ ਲੈ ਕੇ ਤਾਂਏ ਆਦਤ ਪੈ ਗਈ ਹੁਨੂੰ ਧੀਰੇ ਧੀਰੇ ਚ ਆਦਤ ਬਦਲਦੀ ਹੈਗੀ
ਹਾਂਜੀ-ਹਾਂਜੀ।
ਹਾਂਜੀ।
ਔ ਡੰਗਰ ਹੋਣੈ ਨਾ। ਡੰਗਰ ਦਾ ਪਤਾ ਨੀ, ਡੰਗਰ ਦਾ ਕੋਈ ਪਤਾ ਨੀ ਚੱਲਦਾ।
ਪਤਾ ਨੀ ਚੱਲਦਾ ਨਾ। ਹਾਂਜੀ-ਹਾਂਜੀ। ਤੁਸੀ ਕਿੱਧਰ ਦੁੱਧ ਲੈਂਦੇ ਆ ਗਏ ਔ? ਹੋਰ ਸੁਣਾਔ ਕਿਦਾਂ? ਹਾਂਜੀ ਵਧੀਆ ਜੀ ਵਧੀਆ। ਤੁਸੀ ਗਊ ਦਾ ਦੁੱਧ ਪੀਂਦੇ ਹੈਗੇ ਔ। ਹਾਂਜੀ, ਹਾਂਜੀ ਆਪਾਂ ਗਾਂ ਦਾ ਦੂਧ ਪਿਨੇ ਆਂ। ਅੱਛਾ। ਗਾਂ ਦਾ ਦੁੱਧ ਅੱ ਹਾਂਜੀ ਔ ਤਾਂ ਹੈ, ਹਾਂ ਬੱਚ ਨਿਆਣੇ ਨੀ ਪਿਤ ਕੈਂਦੇ ਹੈਗੇ ਨਿਆਣੇ ਕੈਂਦੇ ਸੰਧੂ ਤਾਂ ਅੱਛਾ ਈ ਨੀ ਲੱਗਦਾ ਹੈਗਾ। ਔ ਕੋਲਡ ਡਰਿੰਗ ਵਗੈਰਾ ਪੀਂਦੇ ਹੈਗੇ ਨੇ। ਹਾਂਜੀ ਨਹੀਂ ਗਾਂ ਦਾ ਦੁੱਧ ਪੀਣਾ ਚਾਈਦੈ। ਹਾਂਜੀ, ਉਹ ਤਾਂ ਹੈਗਾ ਵੇ ਪਰ ਨਿਆਣੇ ਨੀ ਮਨਦੇ ਹੈਗੇ ਨਾ।
ਨਿਆਣੇ ਤਾ ਨੀ ਮਨਦੇ, ਔਨਾ ਨੂੰ ਐ ਨੀ ਪਤਾ ਨਾ। ਹਾਂਜੀ।
ਐ ਕੋਲਡ ਡ੍ਰਿੰਕ ਪਿੰ ਦੇਣੇ ਬਜ਼ਾਰ ਜਾ ਕੇ ਬਾਦ 'ਚ ਨਾ ਦੁੱਧ ਕਿਥੋਂ ਅੱਛਾ ਲੱਗਣਾ ਹੈਗੈ। ਅੱਛੀ ਚੀਜ਼ ਤੇ ਇਹਨਾ ਨੂੰ ਅੱਛੀ ਲੱਗਦੀ ਨੀ ਹੈਗੀ ਨਾ ਬਜ਼ਾਰ ਦੀ ਚੀਜ਼ਾਂ ਅੱਛੀ ਲੱਗਦੀ ਹੈਗੀ ਏ। ਹੋਰ
ਵਧੀਆ ਜੀ ਵਧੀਆ, ਵਧੀਆ
ਔਰ, ਕੋਣ ਆ ਰੇ ਸੀ? ਅਸੀ ਅ ਦਾਲ-ਚਾਵਲ ਬਣਾਏ ਸੀ, ਅਸੀ ਅੱਜ। ਹਾਂਜੀ, ਹਾਂਜੀ-ਹਾਂਜੀ। ਔਰ ਤੁਸੀ ਕੀ ਬਨਾਇਆ ਹੈਗੈ?
ਆਪਾਂ ਮੂੰਗਰਾ ਬਣਾਐ ਜੀ।
ਚਲੋ, ਐ ਵੀ ਚੰਗਾ ਬੰਦਾ ਹੈਗੈ। ਹਲਕਾ ਫੁਲਕਾ ਆਪਣਾ ਰੈਂਦੈ ਹੈਗੈ। ਜਲਦੀ ਬਣ ਜਾਂਦਾ ਹੈਗੈ। ਜਿਆਦਾ ਮਸਾਲੇ ਵਾਲੀ ਚੀਜ਼ਾਂ ਆਈਟਮ ਤਾਂ ਖਾਈ ਨੀ ਜਾਂਦੀ, ਦੇਖ ਹਾਂਜੀ। ਨੁਕਸਾਨ ਵੀ ਦਿੰਦੈ ਨਾ। ਹਾਂਜੀ। ਹਾਂਜੀ, ਹਾਂਜੀ-ਹਾਂਜੀ। ਪੜਾਈ ਕਰ ਲੂ ਆਂ, ਚਾਰ। ਨਈ ਮੈਂ ਨਈ ਕਰਨੀ।
ਔਰ
ਵਧੀਆ ਹਾਂਜੀ ਵਧੀਆ ਜੀ ਵਧੀਆ।
ਔਰ
ਔਰ ਤੁਸੀ ਸੁਣਾਔ।
ਦਿਆਂ ਜੀ ਵਧੀਆ। ਵ
ਗਏ ਸੀ ਘੁੰਮਣ ਕਿਤੇ? ਬਸ ਅੱਜ ਤਾਂ ਯਮੁਨਾ ਨਗਰ ਗਏ ਸੀ। ਤੇ ਹੈਗੇ ਅੱਛਾ ਜੀ, ਸ਼ੋਪਿੰਗ ਕਰਨ? ਹਾਂਜੀ। ਮੈਂ ਕੋਈ ਸੂਟ-ਸਾਟ ਲੈ ਈਏ ਅੱਜ। ਐ ਕੈਂਦੇ ਨੇ ਚੱਲ ਚਲੀਏ ਐ। ਜੋ ਦੇਖਣਈ ਦੇਖ ਲੈ ਬਾਜ਼ਾਰ ਵਿੱਚ ਜਾ ਕੇ। ਔਨਲਾਈਨ ਤਾਂ ਮੰਗਵਾਂਦੇ ਨੀ ਹੈਗੇ ਕੀ ਕੈਂਦੇ ਔਨਲਾਈਨ ਕੱਪੜਾ ਪਸੰਦ ਈ ਨੀ ਆਂਦਾ। ਔਥੇ ਬਾਜ਼ਾਰ ਜਾ ਕੇ ਵੇਖ ਲੈ ਜੇੜੇ ਪਸੰਦ ਈ ਔ ਲੈ ਲੈ। ਫੇਰ ਇੱਕ ਸੂਟ ਸਾੜੀ ਲੈ ਈ ਆਈ ਇਆਂ। ਮੈਂ ਕਿਆ ਚਲੋ ਜਿਹੜਾ ਲੈ ਕੇ ਦੇਨ ਵਧੀਐ। ਕਿਸੀ ਟੈਮ ਤਾਂ ਆਦਮੀ ਦਾ ਮੂ ਮੂਡ ਬਣਦਾ ਹੈਗੈ। ਮੈਂ ਕਿਆ ਹੁਣ ਤਾਂ ਕੈਂਦੇ ਪਏ ਨੇ ਲੈ ਲੈ। ਮੈਂ ਕਿਆ ਚਲੋ ਖੇਚ ਲੋ ਔਨਾ ਕਲੋਂ। ਜੋ ਲੈ ਕੇ ਦੇਂਦੇ ਨੇ। ਹਾਂਜੀ, ਐ ਤੇ ਗੱਲ ਤੁਸੀ ਬਿਲਕੁੱਲ ਸਈ ਕੀਤੀ ਜੀ। ਐਵੇਂ ਤਾਂ ਕਾਬੂ ਆਂਦੇ ਨੀ ਹੈਗੇ ਨਾ।
ਹਾਂਜੀ।
ਕਾਬੂ ਆਂਦੇ ਹੈਗੇ ਨੇ, ਜਿੱਦਣ ਕਾਬੂ ਆਂਦੇ ਨੇ, ਔਨੂੰ ਪਕੜ ਲੋ। ਹਾਂਜੀ, ਮੈਂ ਕਿਹਾ ਚਲ ਲੈ ਕੇ ਦਿੰਦੇ ਪੈ ਹੈਗੇ। ਅੱਛਾ ਜੀ, ਹਾਂਜੀ।
ਔਰ ਫੇਰ ਕੀ ਦਿਤਾ?
ਸਾੜੀ ਸੁਟ ਲਿੱਤੇ ਹੈਗੇ। ਹਾਂਜੀ, ਅੱਛੀ ਮਿਲ ਗਈ। ਵਧੀਆ ਜੀ। ਹਾਂਜੀ, ਹੋਰ? ਵਧੀਆ
ਹੋ ਤੁਸ ਸੁਣਾਔ।
ਵਧੀਆ ਜੀ ਵਧੀਆ, ਗਏ ਹੋਰ ਕਿੱਧ ਗਏ ਸੀ?
ਹੋਰ ਤਾਂ ਕਿਦੇ ਵੀ ਨਹੀਂ ਗਏ ਸੀ।
ਅੱਛਾ ਜੀ।
ਜਾਣਾ ਸੀ, ਗਏ ਨੀ ਫਿਰ।
ਅੱਛਾ ਜੀ।
ਹਾਂਜੀ। ਔ ਭੈਣ, ਔਦਾ ਫੋਨ ਆਇਆ ਸੀ। ਕੈਦ ਜਾ, ਮੈਂ ਕਿਹਾ ਬਸ ਫਿਰ ਆਵਾਂਗੀ ਹੁਨ ਤਾਂ ਨੀ, ਬਜ਼ਾਰ ਆਈ ਹੇਗੀ ਆਂ।
ਮੈਂ ਕਿਹਾ ਪਹਿਲਾ ਬਾਜ਼ਾਰ ਹੋਲਾਂ ਫੇਰ ਦੇਖਾਂਗੀ ਟੈਮ ਮਿਲਿਆ ਤਾਂ। ਅੱਛਾ ਜੀ, ਹਾਂਜੀ।
ਅੱਛ।
ਹੋਰ? ਵਧੀਆ ਜੀ ਵਧੀਆ, ਵਦੀਆਂ। ਹੋਰ ਸੁਣਾਔ? ਤੁਹਾਡੀ ਬੇਬੇ, ਬੇਬੇ ਠੀਕ ਹੈਗੀ ਏ, ਔਨਾ ਨੂੰ ਵੀ ਸ਼ੁਗਰ ਹੈਗੀ ਸੀ। ਹੰਜੀ ਹੰਜੀ। ਹਾਂਜੀ।
ਵਧੀਆ ਨੇ।
ਹੋਰ ਸੁਣਾਓ? ਆਪਾਂ ਤੇ ਗਏ ਸੀ ਅੱਜ ਘੁੰਮਣ। ਕਿੱਧਰ ਗਏ ਸੀ? ਆਪਾਂ ਅਜ ਗਏ ਸੀ ਆਪਣੇ ਪਿੰਡ। ਅੱਛਾ ਜੀ। ਕਿੱਦਾਂ ਹੈਗਾ ਤੁਹਾਡਾ ਪਿੰਡ? ਅੱਛਾ ਅੱਛਾ, ਹਾਂਜੀ ਹਾਂਜੀ, ਹਾਂਜੀ।
ਔਥੇ ਘੁੰਮ ਕੇ ਆਏ ਪਿੰਡਾਂ ਚ?
ਪਿੰਡਾਂ ਦੇ ਵਿੱਚ ਗਏ ਸੀ ਆਪਾਂ ਤਾਜ਼ੀ ਹਵਾ ਖਾਣ। ਹਾਂਜੀ ਹਾਂਜੀ, ਔਥੇ ਬਾਗ ਵਿੱਚ ਚ ਗਏ ਸੀ ਬਾਗ ਵਿੱਚ ਅੰਬ ਲੱਗ ਗਏ ਸੀ, ਅੰਬੀਆਂ। ਹਾਂਜੀ ਹਾਂਜੀ, ਫੇਰ ਔਥੇ ਤਾਜ਼ੀ-ਤਾਜ਼ੀ ਤੋੜਕੇ ਖਾਧੀ।
ਤੇ, ਬੜਾ ਬਹੁਤ ਸਵਾਦ। ਏਨੀ ਮਿੱਠੀ ਅਂਬੀ, ਬਿਨਾਂ ਮਸਾਲੇ ਤੋਂ।
ਹਾਂਜੀ, ਏਨੀ ਟੇਸਟੀ ਲੱਗੀ ਬਿਨਾਂ, ਬੜਾ ਸਵ ਬੜੀ ਸੁਵਾਦ ਸੀ। ਹਾਂਜੀ ਹਾਂਜੀ।
ਹਾਂਜੀ, ਬਾਘਾਂ ਦੀ ਤੇ ਗੱਲ ਹੀ ਹੋਰ ਏ।
ਹਾਂਜੀ, ਔ ਤਾਂ ਏ ਈ ਫੇਰ। ਹਾਂਜੀ ਹਾਂਜੀ।
ਹਾਂਜੀ, ਆਪਾਂ ਫੇਰ
ਆਪਾ ਫੇਰ ਔਥੇ ਸਾਰੇ ਪਿੰਡ ਘੁੰਮੇ, ਹਾਂਜੀ ਹਾਂਜੀ। ਸਾਡੇ ਤਾਜੀ ਹਵਾ ਖਾਦੀ। ਹਾਂਜੀ, ਔ ਮੁੰਡੇ ਕੇਂਦਾ ਪਯਾ ਫੋਨ ਆਇਆ ਔਦੀ ਚਾਚੀ ਦਾ। ਕਹਿੰਦੀ ਕਹਿੰਦੀ ਹੈਗੀ ਕੱਲ ਚਾਚਾ ਆਏਗਾ ਨਾ ਤਾ ਮੁੰਡੇ ਨੂੰ ਨਾਲ ਭੇਜ ਦੇਈ। ਔਨੇ ਦੀ ਚਾਰ, ਕੋ ਚਾਹ ਮੈਂ ਕਯਾ ਚੱਲ ਕੀ ਕਰੇਗੀ ਜਾ ਕੇ ਦੋ ਚਾਰ ਦਿਨ ਵਾਸਤੇ ਤੇ ਕਹਿੰਦਾ ਨਹੀਂ ਤੁਸੀਂ ਭੇਜ ਦੇਣਾ ਏਦਾ ਬੈਗ ਤਿਆਰ ਕਰ ਦੋ। ਹੁਨ ਮੈਂ ਸੋਚਦੀ ਪੀ ਹੈਗੀ ਆਂ ਏਦੇ ਪਾਪਾ ਸੁੱਤੇ ਪਏ ਨੇ। ਮੈਂ ਕਿਹਾ ਉਹਨੂੰ ਉਠਾਵਾਂ ਤੇ ਦੱਸਾਂ ਪੁੱਛਾਂ ਵੇਚਣਾ ਨੀ ਵੇਚਣਾ ਮੁੰਡੇ ਨੂੰ
ਅੱਛਾ ਜ
ਚਾਚੀ ਦਾ ਫੋਨ ਆਇਆ ਸੀ ਬਈ ਮੁੰਡੇ ਨੂੰ ਭੇਜ ਦੋ
ਅੱਛਾ ਜੀ
ਾਸੇ ਕਿੱਥੇ ਭੇਜਦਾ ਸਕੂਲ ਵੀ ਖੁੱਲਣ ਵਾਲੇ ਹੈਗੇ ਨੇ ਥੋੜਾ ਜਿਹਾ ਕੰਮ ਵੀ ਹੈ ਰਦਾ ਮਤਗ ਕੀ ਕਰੇਗਾ ਜਾ ਕੇ ਆਇ ਹੁਣ ਚਾਰ ਦਿਨ ਵਾਸਤੇ ਹਨ ਮੰਦਿਰ ਹੈ ਨੀ ਬੱਚੇ ਹਾਂਜੀ ਹਾਂਜੀ ਉਹ ਤਾਂ ਹੈਗਾ ਵੇ ਪਰ ਹਾਂਜੀ ਹਾਂ ਪੜਾਈ ਦਾ ਬੱਚਿਆਂ ਦਾ ਹਾਂਜੀ ਉਹ ਤਾਂ ਹੈਗਾ ਵ
ਤਦ ਦੋ
ਦੋ ਚਾਰ ਦਿਨ ਲਗਾ ਉਹ ਤਾਂ ਦੇਖੋ ਕੋਈ ਦਿੱਕਤ ਨੀ ਹੈਗੀ ਪਰ ਬਸ ਇਹ ਕਰਨਾ ਕੀ ਕਿਸੇ ਪਰੇਸ਼ਾਨ ਕਰਨਾ ਹੈਗੇ ਕਿਆ ਫਾਇਦਾ ਬੱਚਿਆਂ ਦਾ ਕੀ ਹੈਗਾ ਬੱਚੇ ਤਾਂ ਆਈਟਮ ਨਿਆਣੇ ਕਹਿੰਦੇ ਹੀ ਰਹਿੰਦੇ ਸਨ ਗੁਮਾ ਲਿਆ ਉਹ ਗੁਮਾ ਲਿਆ ਬੱਚੇ ਦਾ ਕਦੀ ਛਾ ਬੜ ਪੜਦਾ ਨ ਹੈਗਾ ਹੋ ਹੋਰ ਵਧੀਆ ਜੀ ਵਧੀਆ ਤੁਸੀ ਸੁਣਾਓ
ਵਧੀਆ ਜੀ ਵਧੀਆ
ਹਾਂਜੀ ਵਧੀਆ ਤੁਸੀਂ ਦੱਸੋ ਹਾਂਜੀ ਅਸੀਂ ਵਧੀਆ
ਅੱਛਾ ਜੀ ਹੋਰ ਸ਼ੋਪਿੰਗ ਵਗੈਰਾ ਕਰ ਰਹੇ ਹੋ
ਹਾਂਜੀ ਸ਼ੋਪਿੰਗ ਵਗੇਰਾ ਬਸ ਸ਼ੋਪਿੰਗ ਤਾਂ ਦੇਖੋ ਹਨ ਨ ਕਰਾਂਗੇ ਬੱਚਿਆਂ ਨੇ ਸਕੂਲ ਖੁਲਣ ਵਾਲੇ ਨੇ ਇਹਨਾਂ ਦੇ ਹੋਰ ਦੋ ਦਿਨ ਤੱਕ ਤੇ ਫੇਰ ਅਸੀਂ ਕਹਿ ਫਰ ਜਾਵਾਂਗੇ ਆਪਾਂ ਕਹਿੰਦੇ ਤਨ ਛੁੱਟੀਆਂ ਵੱਧ ਜਾਣਗੀਆਂ ਇਹਨਾਂ ਦੀਣ ਵਦਦੀ ਨਹੀਂ ਵਦੀ ਹ ਹਾਂਜੀ ਹਾਂਜੀ ਪ ਬੱਚੇ ਫਿਰ ਬਿਮਾਰ ਹੋਣ ਦਾ ਡਰ ਲੱਗਦਾ ਨਾ ਗਰਮੀ ਬਹੁਤ ਹੁੰਦੀ ਹੈ ਹਾਂਜੀ ਹਾਂਜੀ
ਗਰਮੀ ਚ ਫਿਰ ਵੀ ਪੀਲ ਜਾਂਦਾ ਬੱਚੇ ਚੱਕਰ ਖਾ ਕੇ ਗਏ
ਹਾਂਜੀ ਹਾਂਜੀ ਹਾਂਜੀ ਤੇ ਤਾਂ ਫਿਰ ਕਹਿ ਰਹੇ ਨੇ ਸਰਕਾਰ ਕਹਿ ਤ ਰਹੀ ੁਠੀਆਂ ਵਧਉਣਗੇ ਹਾਂਜੀ-ਹਾਂਜੀ।
ਤਾਂ। ਗਰਮੀ ਬਹੁਤ ਹੋ ਰਹੀ ਹੈ ਬਹੁਤ ਗਰਮੀ ਹੈ ਗਰਮੀ ਨੇ ਤਾਂ ਇੰਨਾ ਪਰੇਸ਼ਾਨ ਕੀਤਾ।
ਪਰੇਸ਼ਾਨ ਕੀਤਾ ਹੈ ਹਾਂਜੀ-ਹਾਂਜੀ। ਹੋਰ ਸੁਣਾਓ ਗਰਮੀ ਨੇ ਪ੍ਰੇਸ਼ਾਨ ਕੀਤਾ ਨਾ ਹਾਂਜੀ ਉਹ ਤਾਂ ਹੈਗਾ।
ਕੂਲਰ ਏਸੀ ਦਾ ਕੂਲਰ ਏਸੀ ਦਾ ਪਤਾ ਹੀ ਨਹੀਂ ਚੱਲਦਾ ਜੀ ਕਿੱਥੇ ਚੱਲਦੇ ਪਏ ਨੇ।
ਹਾਂਜੀ-ਹਾਂਜੀ-ਹਾਂਜੀ। ਇਹ ਸੀ ਕੂਲਰ ਵੀ ਤਦ ਚੱਲਦੇ ਨੇ ਜਦੋਂ ਲਾਈਟ। ਹੁੰਦੀ ਹੈ ਲਾਈਟ ਬੱਤੀ ਤੰਗ ਕਰਦੀ ਹੈਗੀ ਹੈ। ਹਾਂਜੀ। ਕਰਦੇ-ਕਰਦੇ ਹਾਂਜੀ।
ਹੋਰ। ਹੋਰ ਦੱਸੋ ਜੀ।
ਵਧੀਆ ਜੀ ਵਧੀਆ ਹੋਰ ਤੂੰ ਸੁਣਾਓ। ਵਧੀਆ ਜੀ ਵਧੀਆ ਹਾਂਜੀ ਚਲੋ ਜੀ ਆਓ ਲਾਓ ਕਦੀ ਚੱਕਰ ਆਵਾਂਗੇ ਜੀ ਆਵਾਂਗੇ।
ਸਤਿ ਸ਼੍ਰੀ ਅਕਾਲ।